ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ। ਵੀਰ ਜੀ। ਸਤਿ ਸ਼੍ਰੀ ਅਕਾਲ। ਕੀ ਹਾਲ ਨੇ।
ਠੀਕ ਐ ਜੀ ਠੀਕ ਤੁਸੀਂ ਸੁਣਾਓ ਕੀ ਕਰਦੇ ਪਏਓ
ਬਸ ਬੈਠੇ ਦੇ ਸੀ ਨਾਸ਼ਤਾ ਕੀਤਾ ਹੁਣੇ ਈ ਫਰੀ ਹੋਏ ਆਂ ਹੋਰ ਦੱਸੋ ਤੁਸੀਂ ਕਿਵੇਂ ਯਾਦ ਕੀਤਾ ਵੀਰ ਜੀ
ਬਸ ਦਿਲ ਕਰ ਰਿਹਾ ਸੀ ਮੈਂ ਕਿਹਾ ਕੋਈ ਗੁਰਮਤ ਦੀ ਗੱਲਾਂ ਸੁਣੀਏ
ਨਹੀਂ ਨਹੀਂ ਵੀਰ ਜੀ ਅਸੀਂ ਇਨੇ ਕਿੱਥੇ ਗਿਆਨੀ ਹੋਏ ਨਾ ਜੀ ਨਾ ਅ ਤਾਂ ਅਸੀਂ ਤੁਹਾਡੇ ਕੋਲ ਸੁਣਾਂਗੇ ਹਾਂਜੀ ਸਾਨੂੰ ਤੇ ਕੁਛ ਪਤਾ ਨੀ ਜੀ ਬਈ ਏ ਬੀ ਸੀ ਵੀ ਨੀ ਸਾਨੂੰ ਤੇ ਪਤਾ ਨਹੀਂ ਜੀ ਨਹੀਂ ਤੁਸੀਂ ਗ਼ਲਤ ਸੁਣਿਆ ਸਭ ਹਾਂਜੀ ਨਹੀਂ ਜੀ ਕੁੱਛ ਵੀ ਨੀ ਨਾ ਤਾਂ ਕੁਛ ਆਂਦਾ ਜੇ ਨਾ ਆਪਾਂ ਗੁਰਦੁਆਰੇ ਜਾਨੇ ਆਂ ਨਾਸਤਿਕ ਬੰਦੇ ਆਂ ਅਸੀ
ਨਹੀਂ ਨਹੀਂ ਜਾਂਦੇ ਹੋ ਗੁਰਦੁਆਰੇ ਹਾਂ ਚਲੋ ਗਏ ਸੀ ਤੇ ਸੀਸਗੰਜ ਸਾਹਿਬ
ਹਾਂਜੀ ਕੱਲ ਬਸ ਗਏ ਸੀ ਸੀਸਗੰਜ ਸਾਹਿਬ, ਤੇ ਓਹੀ ਤੁਹਾਨੂੰ ਕਹਿੰਦੀ ਵੀ ਨਾ ਬੜਾ ਮੁਸ਼ਕਿਲ ਏ। ਅੱਜ ਜਾ ਵੀ ਨੀ ਹੋਇਆ।
ਸੰਗਤ ਅੰਮ੍ਰਿਤ ਵੇਲੇ ਬਹੁਤ ਹੁੰਦੀ ਸੀਸਗੰਜ ਸਾਹਿਬ ਜੀ।
ਬਹੁਤ ਜੀ ਬਹੁਤ ਸੰਗਤ ਇੰਨੀ ਆਉਂਦੀ ਏ ਅੰਮ੍ਰਿਤ ਵੇਲੇ ਤੇ ਜ਼ਿਆਦਾ ਸੰਗਤ ਹੁੰਦੀ ਏ।
ਹਾਂਜੀ-ਹਾਂਜੀ
ਅੰਮ੍ਰਿਤ ਵੇਲਾ ਹੁੰਦਾ ਨਾ ਸਵੇਰੇ ਚਾਰ ਵਜੇ ਤੇ ਇੰਨੀ ਸੰਗਤ ਆਉਂਦੀ ਏ ਨਾ ਪੈਰ ਰੱਖਣ ਲਈ ਜਗਾ ਨਹੀਂ ਹੁੰਦੀ ਉੱਥੇ।
ਹਾਂਜੀ-ਹਾਂਜੀ ਵੇਖੋ ਪਿਆਰ ਵਾਲੀ ਸੰਗਤ ਤੇ ਅੰਮ੍ਰਿਤ ਵੇਲੇ ਪਹੁੰਚੇ ਦੋ-ਢਾਈ ਵਜੇ ਪਹੁੰਚ ਜਾਂਦੇ ਨੇ।
ਢਾਈ ਵਜੇ ਪਹੁੰਚ ਜਾਂਦੇ ਔਰ ਨੇਮ ਏ ਹਨਾ ਨੇਮੀ ਸੰਗਤ ਏ ਸਾਰੀ ਜਿਨਾ ਨੇ ਬਿਨ ਨਾਗਾ ਆਣਾ ਹੀ ਹੈ ਸੀਸਗੰਜ ਸਾਹਿਬ।
ਹਾਂਜੀ-ਹਾਂਜੀ ਬਿਲਕੁਲ ਸਹੀ ਗੱਲ, ਜਿਹਨਾਂ ਨੂੰ ਪਿਆਰ ਏ ਨਾ ਗੁਰੂ ਨਾਲ ਉਹ ਪਹੁੰਚ ਈ ਜਾਂਦੇ ਨੇ ਭਾਵੇਂ ਜਿਵੇਂ ਮਰਜ਼ੀ ਮੀਂਹ
ਉਹ ਪਹੁੰਚ ਜਾਂਦੇ ਨੇ। ਪਹੁੰਚ ਜਾਣੈ ਕੁਛ ਨੀ ਜਾਂਦੇ।
ਜਿਵੇਂ ਬਾਬਾ ਫਰੀਦ ਜੀ ਕਹਿੰਦੇ ਸਨ, ਗਲੀਆ ਚਿੱਕੜ ਦੂਰ ਘਰ ਨਾਲ ਪਿਆਰੇ ਨੇਹੋ ਚੱਲਾਂ ਤਾਂ ਭਿੱਜਿਆ ਕੰਬਲੀ ਰਹਾਂ ਤਾਂ ਤੁੁ ਟੇ ਨੇਹੋ। ਫਿਰ ਕੀ ਆਖਦੇ ਨੇ ਭਿੱਜੋ ਸਿੱਜੋ ਕਮਲੀ ਅੱਲੇ ਵਰਸ਼ੇ ਮੇਹੋ। ਜਾਏ ਮਿਲਾ ਤਿਨਾ ਸੱਜਣਾ ਤੁੁੱਟੋ ਨਾਹੀ ਨੇਹੋ।
ਵਾਹ ਜੀ ਵਾਹ।
ਕਹਿੰਦੇ ਮੇਰਾ ਨਿਹੋ ਨਾ ਟੁੱਟ ਜਾਵੇ ਗੁਰੂ ਨਾਲੋਂ।
ਅੱਛਾ
ਫਰੀਦ ਜਾ ਰਹੇ ਸਨ ਨਾ ਬੜਾ ਤੇਜ਼ ਮੀਂਹ ਆ ਗਿਆ ਹਨੇਰੀ ਆ ਗਈ। ਤੇ ਮਨ ਵਿਚ ਆਇਆ ਕਿ ਰਹਿਣ ਦਿੰਨੇ ਅੱਜ ਨਹੀਂ ਜਾਂਦੇ। ਫੇਿਰ ਕਹਿੰਦੇ ਨਹੀਂ ਜਾਣਾ ਜ਼ਰੂਰ ਹੈ ਗਲੀਆ ਚਿੱਕੜ ਦੂਰ ਘਰ ਨਾਲ ਪਿਆਰੇ ਨੇ ਉਹ ਮੇਰਾ ਪਿਆਰ ਹੈ ਰੱਬ। ਉਹ ਨਾਲ
ਅੱਛਾ
ਕਹਿੰਦੇ ਜੇ ਚੱਲਾਂ ਤਾਂ ਭਿੱਜਿਆ ਕੰਬਲੀ ਜੇ ਚੱਲਾਂਗਾ ਤੇ ਤੇ ਕੰਬਲੀ ਪਿਗ ਜਾਵੇਗੀ, ਜੇ ਰਹਾਂ ਤਾਂ ਤੁੁੱਟਿਆ ਨਹੀਂ ਹੋ। ਜੇ ਰਹਿ ਗਏ ਤੇ ਨਿਓ। ਟੋਟ ਜਾਣਾ ਰੱਬ ਟੋ
ਹਾਂ ਰੱਬ ਨਾਲ ਪ੍ਰੀਤ ਉੱਠ ਜਾਣੀ ਹੈ।
ਫਿਰ ਮਨ ਨੂੰ ਸਮਝਾਇਆ ਕਹਿੰਦੇ ਭਿਜੋ ਸਿੱਜੋ ਕਮਲੀ। ਅੱਲੇ ਵਰਸੇ ਮੇੳ ਕਹਿੰਦੇ ਕੋਈ ਨੀ ਭਿੱਜੀ ਜਾਣ ਦੇ ਕਮਲੀ ਕੋਈ ਫਰਕ ਨਹੀਂ ਪੈਂਦਾ। ਅੱਲੇ ਵਰਸੇ ਮੇ ਉਹ ਰੱਬ। ਉਹ ਮੀਂਹ ਵਰਸਾ ਰਿਹਾ ਕੋਈ ਗੱਲ ਨਹੀਂ ਵਰਸਾਲੇ।
ਅੱਛਾ।
ਜਾਏ ਮਿਲਾਂ ਤਿੰਨਾਂ ਸੱਜਣਾਾਂ ਟੁੱਟੋ ਨਾ ਹੀ ਨੇਿਓ, ਕਹਿੰਦੇ ਮੇਰਾ ਨਿਓ ਰੱਬ ਨਾਲ ਨਾ ਟੁੱਟੇ।
ਅੱਛਾ ਬਈ ਮੇਰੀ ਹਾਂ ਜਾਣਾ ਜ਼ਰੂਰ ਹੈ ਭਾਵੇਂ ਸਿਰਜਏ ਕਮਲੀ ਮੇਰੀ ਹੈਂ।
ਹਾਂ ਭਾਵੇਂ ਜੋ ਮਰਜ਼ੀ ਹੋਵੇ ਇਹ ਪਿਆਰ ਹੁੰਦਾ ਜੀ ਜਿਹੜੇ ਨਾਮ ਜਪਣ ਵਾਲੇ ਨੇ ਉਹ। ਪਹੁੰਚ ਜਾਂਦੇ ਨੇ ਭਾਵੇਂ ਜੋ ਮਰਜ਼- ਜੀ ਹੋਵੇ।
ਪਰ ਇੱਕ ਗੱਲ ਵੀ ਤੇ ਨਾ ਵੀਰ ਜੀ ਜਿਨਾਂ ਉੱਤੇ ਕਿਰਪਾ ਹੁੰਦੀ ਹੈ ਮੇਰੇ ਖਿਆਲ ਤੇ ਉਹੀ ਹੀ ਪਹੁੰਚ ਪਾਦੇ ਨੇ।
ਹਾਂਜੀ ਪਿਆਰ ਥੋੜ੍ਹਾ ਬਹੁਤ ਪਹਿਲੇ ਤਾਂ ਰੱਬ ਨਾਲ ਬਣਾਣਾ ਪੈਦਾ ਨਾ ਪਿਆਰ। ਮਨ ਬਣਾਣਾ ਪੈਂਦਾ ਫਿਰ ਅੱਗੋਂ ਫਿਰ ਜਿਵੇਂ ਮਹਾਰਾਜ ਚਰਨ ਸਰਨ। ਗੁਰ ਏਕ ਪੈਂਡਾ ਜਾਇ ਜਲ ਸਤਿਗੁਰ। ਹੋਰ ਪੈਂਡਾ ਅਗੇ ਹੋਏ ਲਿੱਤਾ ਕਿ ਇੱਕ ਕਦਮ ਤੇ ਵਧਾਣਾ ਪਏਗਾ ਨਾ ਪਹਿਲੇ ਚਰਨ ਸਰ ਗੁਰ। ਇਕ ਪੈਂਡਾ ਜਾਈ ਚੱਲ ਇਕ ਕਦਮ ਤੇ ਵਧਾ। ਰੱਬ ਫੇਰ ਕਰੋੜਾਂ ਕਦਮ ਲੈਣ ਆ ਜਾਏਗਾ ਅੱਗੇ ਹਾਂਜੀ ਹਾਂ ਸਾਨੂੰ ਕਦਮ ਵਧਾਣਾ ਚਾਹੀਦਾ ਹੈ ਇੱਕ ਅੱਗੇ।
ਬਸ ਉਹੀਓ ਨਾ ਕੁਛ ਕਹਿ ਲੋਓ ਬਈ ਜਿਵੇਂ ਹੋ ਹੀ ਨਹੀਂ ਪਾਂਦਾ ਹੈਨਾ। ਜਾ ਹੀ ਨਹੀਂ ਪਾਂਦੇ ਗੁਰਦੁਆਰੇ ਸਾਹਿਬ। ਨਹੀਂ ਤੇ ਹੁਣ ਤੇ ਵੇਖੋ ਪਾਠ ਚੱਲਦੇ। ਤੈਨੂੰ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਗੁਰਪੂਰਬ ਦੇ। ਤੇ ਤਾ ਵੀ ਨੀ ਜਾਣ ਹੁੰਦਾ ਪਯਾ। ਜਾਣ ਹੀ ਨੀ ਹੁੰਦਾ ਪੈ ਕਦੀ ਕੀ ਤੇ ਕਦੀ ਕੀ ਬਸ।
ਚਲੋ ਫੇਰ ਵੀ ਮਹਾਰਾਜ ਨੇ ਗ੍ਰਸਤੀ ਬੰਦਿਆਂ ਨੂੰ ਨਾ ਬੜਾ ਉਹ ਦਿੱਤਾ ਦਿੱਤਾ ਦਾ ਇੱਕ ਕਿਸਮ ਦਾ ਕਿ ਔਫਰ ਦਿੱਤੀ ਦੀ ਏ ਕਿ ਤੁਸੀਂ ਜਯਾਦਾ ਨੀ ਥੋੜੇ ਇੱਕ ਵਾਰ ਆਓ ਬਸ ਦਰਸ਼ਨ ਮੇਲੇ ਕਰ ਜਾਓ।
ਦਰਸ਼ਨ ਮੇਲੇ ਕਰ ਜੋ ਅਛਾ ਹੂੰ
ਬੜੇ
ਕੰਮ ਬੜੇ ਹੁੰਦੇ ਨੇ ਸਹੀ ਗੱਲ ਏ। ਬੱਚਿਆਂ ਚੋਂ ਨਹੀਂ ਨਿਕਲ ਪਾਦੇ। ਹਾਂਜੀ, ਹਾਂਜੀ ਸਹੀ ਕਿਹਾ।
ਹਾਂਜੀ, ਹਾਂਜੀ, ਹਾਂਜੀ। ਚਲੋ ਜ਼ਰੂਰ। ਸਭ ਕਿਰਪਾ ਜੀ ਸਭ ਕਿਰਪਾ। ਜੀ ਹਾਂਜੀ। ਅਸੀਂ ਵੀ ਹੁਣ ਦਰਸ਼ਨ ਮੇਲੇ ਕਰਕੇ ਆਏ ਸੀ ਪਾਉਂਟਾ ਸਾਹਿਬ ਜੀ ਦੇ।
ਅੱਛਾ, ਅੱਛਾ ਵਾਹ ਜੀ ਵਾਹ ਹਾਂ ਮੈਂ ਸੁਣਿਆ ਪਾਉਂਟਾ ਸਾਹਿਬ ਦਾ। ਇਹ ਆਪਣਾ ਇਹ ਕਿਸ ਸਾਈਡ ਹੈਗਾ ਪਾਉਂਟਾ ਸਾਹਿਬ। ਹਿਮਾਚਲ ਵਿੱਚ ਪੈ ਜਾਂਦਾ ਹਾਂ, ਹਾਂ ਸੁਣਿਆ ਸੀ ਅਸੀਂ ਵੀ ਬੜੇ ਪਹਿਲੇ ਗਏ ਸੀ ਅਸੀਂ ਤੇ ਹੁਣ ਥੋੜਾ ਕਾਫੀ ਟਾਈਮ ਹੋ ਗਿਆ।
ਹਾਂਜੀ ਹਾਂਜੀ ਉੱਥੇ ਨਾਲ ਹੀ ਨਾ ਯਮੁਨਾ ਵਹਿੰਦੀ ਪਈ ਹੈ।
ਅੱਛਾ
ਯਮੁਨਾ ਦੇ ਕੰਢੇ ਤੇ ਬਣਿਆ ਦਾ ਗੁਰੂਦੁਆਰਾ ਸਾਹਿਬ
ਅੱਛਾ ਉੱਥੇ ਕਿਹੜੇ ਗੁਰੂ ਸਾਹਿਬ ਗਏ ਸੀ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅੱਛਾ ਉਹਨਾਂ ਦਾ ਸਥਾਨ ਹੈ।
ਹਾਂਜੀ ਮਹਾਰਾਜ ਨੇ ਉੱਥੇ ਜਾਪ ਸਾਹਿਬ ਉਚਾਰਿਆ ਸੀ ਜੀ।
ਅੱਛਾ ਅੱਛਾ ਜਾਪ ਸਾਹਿਬ ਉੱਥੇ ਗਾਇਣ ਕੀਤੀ ਬਾਣੀ ਜਾਪ
ਹਾਂਜੀ ਹਾਂਜੀ ਜਿਵੇਂ ਆਪਾਂ ਪੰਜ ਬਾਣੀਆਂ ਪੜ੍ਹਦੇ ਨੇ ਰੋਜ਼ ਸਵੇਰੇ ਜਪਜੀ ਸਾਹਿਬ ਜਾਪ ਸਾਹਿਬ ਤੋ ਪ੍ਰਸਾਦ ਸਵਈਏ ਚੌਪਾਈ ਸਾਹਿਬ ਆਨੰਦ ਸਾਹਿਬ ਤੇ ਜਾਪ ਸਾਹਿਬ ਮਹਾਰਾਜ ਨੇ ਉੱਥੇ ਉਚਾਰਿਆ।
ਅੱਛਾ, ਅੱਛਾ। ਵਾਹ ਜੀ ਵਾਹ।
ਉੱਥੇ ਮਹਾਰਾਜ ਕੋਲ ਬਵੰਜਾ ਜਿਹੜੇ ਕਵੀ ਹੁੰਦੇ ਸਨ।
ਅੱਛਾ ਅੱਛਾ
ਹਾਂ ਉਹ ਅੱਜ ਵੀ ਦੀਵਾਨ ਹਾਲ ਹੈ ਉੱਥੇ ਜਿੱਥੇ ਮਹਾਰਾਜ ਕਵੀਆਂ ਕੋਲੋਂ ਕਵਿਤਾਵਾਂ ਸੁਣਦੇ ਸਨ। ਹਾਂਜੀ ਅੱਜ ਵੀ ਉਹ ਦੀਵਾਨ ਹੈਗਾ ਬੜਾ ਓਣਾ ਬਣਿਆ। ਦਾ
ਅੱਛਾ ਤੇ ਉੱਥੇ ਗੁਰੂ ਸਾਹਿਬ ਪ੍ਰਕਾਸ਼ ਹੋਣਾ।
ਹਾਂਜੀ ਹਾਂਜੀ ਪ੍ਰਕਾਸ਼ ਵੀ ਉੱਥੇ। ਹਾਂਜੀ, ਤੇ ਮਹਾਰਾਜ ਜਦੋਂ ਕਵਿਤਾਵਾਂ ਸੁਣਦੇ ਸਨ ਨਾ ਤੇ ਕਵੀ ਕਹਿਣ ਲੱਗੇ ਮਹਾਰਾਜ ਕੀ ਆ ਯਮੁਨਾ ਕੋਲੋਂ ਲੰਘਦੀ ਏ, ਆਵਾਜ਼ ਬੜੀ ਕਰਦੀ ਏ, ਛੱਲ ਛੱਲ ਛੱਲ ਛੱਲ ਦੀ ਆਵਾਜ਼ ਆਉਂਦੀ ਏ ਹਾਂ ਫਿਰ ਮਹਾਰਾਜ ਨੇ ਫਿਰ ਹੁਕਮ ਕੀਤਾ ਕੀਤਾ ਯਮੁਨਾ ਨੂੰ ਕਿ ਬਈ ਇਥੋਂ ਆਰਾਮ ਨਾਲ ਲੰਘਿਆ ਕਰ
ਅੱਛਾ
ਤੇ ਉਹ ਅੱਜ ਤੱਕ ਉੱਥੋਂ ਆਰਾਮ ਨਾਲ ਲੰਘਦੀ ਆ ਕੋਈ ਆਵਾਜ਼ ਨਹੀਂ ਆਉਂਦੀ
ਵਾਹ ਜੀ ਵਾਂ ਕਮਾਲ ਹੈ ਏ ਤੇ
ਦੇ ਆਸੇ ਪਾਸੇ ਤੁਸੀਂ ਥੋੜੀ ਪਿੱਛੇ ਚਲੇ ਜਾਓ ਤਾਂ ਬੜੀ ਆਵਾਜ਼ ਆਏਗੀ ਥੋੜ੍ਹੀ ਅੱਗੇ ਚਲੀ ਜਾਓ ਬੜੀ ਆਵਾਜ਼ ਆਏਗੀ
ਅੱਛਾ ਅੱਛਾ ਕਮਾਲ ਏ, ਹਾਂ, ਤੇ ਉਸ ਉਸ ਜਗ੍ਹਾ ਤੇ ਆਵਾਜ਼ ਨੀ ਹੋਏਗੀ
ਉੱਥੇ ਅਵਾਜ਼ ਨਹੀਂ ਹੈਗੀ, ਹਾਂ
ਕਮਾਲ ਐ ਪਈ ਕਿਨੇ ਕੋਲ ਉ ਤੱਕ ਹੈ ਸੀ ਨਾ ਵੇਖੋ ਪਹਿਲੇ ਵੀ
ਹਾਂਜੀ ਸਾਰੀ ਸ੍ਰਿਸ਼ਟੀ ਮਹਾਰਾਜ ਦੀ ਗੱਲ ਮਣਦੀ
ਮਹਾਰਾਜ ਦੀ ਗੱਲ ਕਰਦੀ ਸਹੀ ਗੱਲ ਹੈਗੀ ਆ ਅਕਾਲ ਪੁਰਖ, ਸਹੀ ਗੱਲ ਹੈ, ਮਾਲਕ ਸ੍ਰਿਸ਼ਟੀ ਦਾ ਮਾਲਕ ਸ ਇਹਨੂ ਜਾਣਦੇ
ਹਾਂਜੀ ਹਾਂਜੀ ਫੇਰ ਉੱਥੋਂ ਹੀ ਨਾਲ ਹੀ ਗੁਰਦੁਆਰਾ ਹੈਗਾ, ਉਪਰ ਆਪਣਾ ਬਾਬਾ ਕਰਪਾਲ ਦਾਸ ਜੀ ਦਾ।
ਅੱਛਾ ਕੋਲ ਏ।
ਹਾਂਜੀ। ਉਹ ਬਾਬਾ ਕਿਰਪਾਲ ਦਾਸ ਜੀ ਮਾਮਾ ਹੀ ਲੱਗਦੇ ਸਨ ਨਾ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ। ਹਾਂ। ਹਾਂਜੀ। ਫੇਰ ਉੱਥੇ ਉਹਨਾਂ ਦਾ ਥਾਂ ਨੇ ਉੱਥੇ ਕੜ੍ਹੀ ਚਾਵਲ ਬਣਦੇ ਨੇ ਬੜੇ ਸੁਆਦ।
ਅੱਛਾ।
ਛਕੇ ਐ ਪੁੜੀਆਂ
ਕਿੰਨੀ ਕੁ ਕਿੰਨੀ ਕੁ ਦੂਰ ਹੈਗਾ ਉੱਥੋਂ ਦੀ, ਏ ਪੋਂਟਾ ਸਾਹਿਬ ਤੋਂ ਗੁਰਦੁਆਰਾ ਸਾਹਿਬ।
ਇੱਕ ਡੇਢ ਕਿਲੋਮੀਟਰ ਜ਼ਿਆਦਾ ਨੀ, ਹਾਂਜੀ ਹਾਂਜੀ।
ਅਸੀਂ ਗਏ ਨੀ ਆ ਉੱਥੇ।
ਨਹੀਂ ਐਤਕੀ ਜਾਓ ਉਥੇ ਪੂੜੀਆਂ ਛੋਲੇ ਬਣਦੇ ਨੇ ਦੇਸੀ ਘਿਓ ਦੇ ਬਹੁਤ ਸਵਾਦ ਬਣਾਉਂਦੇ ਨੇ ਉਹ।
ਅੱਛਾ ਤੇ ਜਦੋਂ ਮਰਜ਼ੀ ਚਲੇ ਜਾਓ ਤੁਸੀਂ। ਅੱਛਾ ਆਪਣੇ ਗੁਰਦੁਆਰੇ ਏਹੀ ਉਹ ਤਾਂ ਸੀਫਤ ਐ ਵ ਲੰਗਰ ਜ਼ਰੂਰ ਮਿਲਦਾ। ਹੈ ਨਾ, ਜਿੱਥੇ ਮਰਜ਼ੀ ਆਪਾਂ ਚੱਲੇ।
ਪ੍ਰਸ਼ਾਦੇ ਤੋਂ ਬਾਅ, ਉਹ ਦਿੰਦੇ ਨੇ ਸ਼ੱਕਰ ਵਿੱਚ ਘਿਓ ਪਾ ਕੇ ਦਿੰਦੇ ਨੇ।
ਅੱਛਾ ਵਾਹ ਜੀ ਵਾਹ ਤੁਹਾਡੀ ਕਹਿੰਨਾ ਮੇਰਾ ਤੇ ਦਿਲ ਕਰਨ ਲੱਗ ਗਿਆ। ਜਾਣਪੇ ਤੇ ਉਸ ਗੁਰਦੁਆਰੇ ਸਾਹਿਬ
ਕੋਈ ਨੀ ਜਾਓ ਜ਼ਰੂਰ ਉੱਥੇ ਸ਼ਕੋ ਪ੍ਰਸ਼ਾਦਾ ਉਵੇਂ ਬੜਾ ਵਧੀਆ ਸਥਾਨ ਹੈ ਜੀ ਪਹਾੜਾਂ ਚ ਬਣਿਆ ਹੋਇਆ।
ਅੱਛਾ-ਅੱਛਾ। ਕੋਈ ਨੀ ਇਸ ਵਾਰ ਅਸੀਂ ਗਏ ਨਾ ਤੇ ਪਰ ਪ੍ਰੋਗਰਾਮ ਬਣਾਵਾਂਗੇ, ਆਪਾਂ ਜ਼ਰੂਰ ਹੋ ਕੇ ਆਵਾਂਗੇ ਹੈਨਾ ਦਰਸ਼ਨ ਕਰਕੇ
ਹਾਂਜੀ-ਹਾਂਜੀ, ਜ਼ਰੂਰ ਕਿਉਂਕਿ ਦਰਸ਼ਨਾਂ ਦੇ ਦਰਸ਼ਨ ਕਰਨੇ ਚਾਹੀਦੇ ਨੇ ਅਸਥਾਨਾਂ ਦੇ।
ਲੱਗੇ ਜਾਣ ਤੇ ਹ
ਕੋਈ ਨਹੀਂ ਕਰ ਲਓ ਤਿਆਰੀ।
ਹਾਂ ਫਿਰ ਤੁਹਾਨੂੰ ਨਾਲ ਲੈ ਕੇ ਜਾਵਾਂ। ਅਸੀਂ
ਹਾਂ-ਹਾਂ ਮੈਂ ਕੋਈ ਗੱਲ ਨੀ ਨਾਲ ਚੱਲ ਪਵਾਂਗਾ ਤੁਹਾਡੇ।
ਹਾਂਜੀ, ਹਾਂ ਹ ਹ ਹੋਰ ਰੋਟੀ ਖਾ ਲਈ ਤੁਸੀਂ। ਅੱਛਾ ਅੱਛਾ ਪ੍ਰਸ਼ਾਦਾ ਚਖ ਲਿਆ ਸੀ, ਅੱਛਾ ਅੱਜ ਕੀ ਬਣਾਇਆ ਸੀ।
ਅੱਛਾ ਜੀ ਅੱਜ ਦਾਲ ਬਣਾਈ ਸੀ ਮੂੰਗੀ ਤੋਤੀ।
ਵਾਹ ਜੀ ਵਾਹ ਦਾਲ ਤੇ ਬੜੀ ਵਧੀਆ ਹੁੰਦੀ ਏ।
ਹਾਂਜੀ। ਹਲਕਾ ਭੋਜਨ ਕਰੀਦਾ ਕਿਉਂਕਿ ਗਰਮੀ ਹੈ।
ਗਰਮੀ ਚ ਵੈਸੇ ਵੀ ਲਾਈਟ ਹੀ ਅੱਛਾ ਰਹਿੰਦਾ ਖਾਣਾ ਹੈਨਾ। ਗਰਮੀ ਚ ਆਪਾਂ ਜਿਆਦਾ ਨਹੀਂ ਖਾ ਸਕਦੇ। ਤਲਿਆ ਹੋਇਆ ਹੈਨਾ ਕੁਛ ਜਿਆਦਾ ਫਰਾਈ-ਫਰਾਈ ਚੀਜ਼ਾਂ। ਤੇ ਦਾਲ ਅੱਛੀ ਲੱਗਦੀ ਹੈ। ਖਿਚੜੀ ਬਣਾ ਲੋ, ਚਾਵਲ ਬਣਾ ਲਓ ਹੈਨਾ ਗਰਮੀਆਂ ਤੇ।
ਹਾਂਜੀ-ਹਾਂਜੀ, ਇਹ ਗੱਲ ਤੇ ਹੈ।
ਹੋਰ ਦੱਸੋ ਤੁਸੀਂ।
ਬਸ ਜੀ ਵਧੀਆ ਤੁਸੀਂ ਕੀ ਛਕਿਆ ਪ੍ਰਸ਼ਾਦਾ।
ਅੱਜ ਅਸੀਂ ਬਣਾਏ ਸੀ, ਅਸੀ ਵੀ ਅੱਜ ਹਲਕਾ ਹੀ ਬਣਾਇਆ ਨਾਸਤੇ ਚ। ਹੂੰ, ਬੇਟਾ ਜਾਂਦਾ ਨਾ ਸਵੇਰੇ ਜਲਦੀ ਤੇ ਫੇਰ ਜਲਦੀ ਥੋੜਾ ਬਣਾ ਲੈਂਦੇ ਹਾਂ। ਕੋਈ ਟ੍ਰੈਜਡੀ ਵੀ ਹੋ ਗਈ ਸੀ ਸਾਡੇ ਨੀਚੇ ਰਹਿੰਦੇ ਨਾ ਫਲੈਟ ਚ। ਕੁੜੀ ਹੈਗੀ ਹੈ ਉਹਨਾਂ ਦੀ। ਜਵਾਨ ਇੱਕ ਤੇ ਉਹ ਬਜ ਖ਼ਤਮ ਹੋ ਗਏ ਸੀ ਰਾਤ ਤੇ ਬਸ ਫੇਰ ਸਵੇਰੇ ਉਥੇ ਚਲੇ ਗਏ। ਤੇ ਨਾਸ਼ਤਾ ਕੀਤਾ ਨਹੀਂ ਕੀਤਾ। ਸਮਝੋ ਹੈ ਨਾ ਦਿਲ ਵੀ ਨੀ ਕੀਤਾ ਕੁਛ ਕਰਨ ਤੇ
ਤੇ ਹੋਰ ਕੀ ਗੱਲ ਹੋਈ ਉਹਨਾਂ ਨੂੰ
ਉਹ ਬਿਮਾਰ ਹੀ ਰਹਿੰਦੇ ਸੀ, ਜੀ। ਹਾਂਜੀ ਤੇ ਬਿਮਾਰ ਹੀ ਰਹਿੰਦਾ। ਸੀ ਤੇ ਫਿਰ ਰਾਤੀ ਗਿਆਰਾਂ ਵਜੇ ਨਾ ਹਾਂ ਸਸ ਹੋ ਗਈ ਸੀ ਖਤਮ ਤੇ ਉਹਦਾ ਬ੍ਰਦਰ ਹਾਂ, ਉਹਦਾ ਬ੍ਰਦਰ ਬਾਹਰ ਰਹਿੰਦਾ ਕਨੇਡਾ ਉਹ ਫਿਰ ਆਏਗਾ ਉੱਥੋਂ ਦੀ ਫਿਰ ਉਸ ਤੋਂ ਬਾਅਦ ਫਿਰ ਉਹਦਾ ਕਰਨਗੇ ਸਸਕਾਰ ਕੱਲ ਕਰਨਗੇ ਹਾਂ। ਅੱਛਾ,
ਹੋ ਹੋ ਠੀਕ ਹੈ ਜੀ, ਠੀਕ ਸਤਿ ਸ੍ਰੀ ਅਕਾਲ ਜੀ।